ਹੈਲੋ ਹੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ? ਸਭ ਵਧੀਆ ਜੀ ਤੁਸੀਂ ਦੱਸੋ?
ਬਸ ਹਾਂਜੀ ਸਾਰੇ ਵਧੀਆ।
ਹੋਰ ਬਸ ਮੈਂ ਇਸ। ਪੁੱਛਦੀ ਪਈ ਸੀ। ਮੈਂ ਕਿਹਾ ਅੱਜ ਕੱਲ ਜਿਵੇਂ ਆਪਾਂ ਬੋਰ ਹੋ ਜਾਂਦੇ ਹਾਂ ਕਈ ਵਾਰ ਤਾਂ ਆਪਾਂ ਦੇਖੋ ਮਿਊਜਿਕ ਵਗੈਰਾ ਸੁਣਨ ਲੱਗ ਜਾਂਦੇ ਆ ਸਾਨੂੰ ਕਿੰਨਾ ਵਧੀਆ ਲੱਗਦਾ ਨਾ। ਸੁਣਦੇ ਹਾਂ ਤਾਂ ਆਪਾਂ।
ਫੇਵਰੇਟ ਸਿੰਗਰ ਹੁੰਦੇ ਹੈ। ਜਿਹਨਾ ਨੂੰ ਸੁਣਨ ਦੇ ਮਤਲਬ ਇਕਦਮ ਐਨਰਜੀ ਆ ਜਾਂਦੀ ਹੈ।
ਸਹੀ ਗੱਲ ਹੈ।ਇੱਕ ਆਪਾਂ ਕਈ ਵਾਰ ਹੁੰਦੇ ਨਾ ਆਪਾਂ ਸੈਡ ਹੁੰਦੇ ਨੇ ਸਾਡਾ ਮੂਡ ਠੀਕ ਨੀ ਹੁੰਦਾ ਆਪਾਂ ਕੋਈ ਮਿਊਜਿਕ ਵਗੈਰਾ ਵਧੀਆ ਜਾ ਲਗਾ ਲੈਂਦੇ ਹਾਂ। ਤਾਂ ਉਹ ਦੇਖੋ ਉਹਦੇ ਨਾਲ ਸਾਡਾ ਮੂਡ। ਵਗੈਰਾ ਵੀ ਕਿੰਨਾ ਵਧੀਆ ਹੋ ਜਾਂਦਾ ਹੈ।
ਹਾਂਜੀ ਤੁਸੀਂ ਕ ਮ ਲ ਕਰ ਕੰਮ ਪ ਲੱਗਾ ਕੰਮ ਕਿਸ ਟਾਈਮ ਪੜਗੀਆ ਤੁਹਾਡਾ।
ਸਹੀ ਗੱਲ ਹੈ।ਹਾਂ ਕਈ ਵਾਰ ਹੁੰਦਾ ਕਿ ਆਪਾਂ। ਕੰਮ ਕਰਦੇ ਪਏ ਉਹ ਦਿਲ ਨੀ। ਕਰਦਾ ਕੰਮ ਕਰਨ ਦਾ ਆਪਾਂ ਮਿਊਜਿਕ ਸੁਣਨ ਲੱਗ ਜਾਂਦੇ ਆ। ਤਾਂ ਕੰਮ ਮਿੰਟੋ ਮਿੰਟੀ।
ਮੈਂ ਤੇ ਕਈ ਵਾਰ ਜਿਵੇਂ ਸਫ਼ਾਈ ਕਰ ਦੇਣਾ ਹਾਂ ਨਾ ਵੀਕਲੀ। ਸਫ਼ਾਈ ਕਰਦੇ ਹਾਂ। ਜਿਵੇਂ ਰਸੋਈ ਦੀ ਸਫਾਈ ਹੋ ਗਈ ਹੈ। ਜਾਂ ਕਮਰੇ ਸਾਈਡ ਝਾੜਾ ਪੂੰਜੀ ਹੋ ਗਈ। ਫੇਰ ਮੈਂ ਲਗਾਉਂਦੀ ਹਾਂ ਮਿਊਜ਼ਿਕ ਫੇਰ ਮੈਂ ਮੈਂਨੂੰ ਲੱਗਦਾ ਕਿ? ਜਿਵੇਂ ਦੁਪਹਿਰ ਹੋ ਗਈ ਕੰਮ ਨਿਪਟ ਗਿਆ ਗਾਣਿਆਂ ਗਾਣਿਆਂ ਵਿੱਚ ਹੀ ਸਭ। ਕੰਮ ਹੋ ਜਾਂਦੇ ਨੇ ।
ਸਹੀ ਗੱਲ ਐ । ਪਰ ਹੁੰਦਾ ਹੈ ਨਾ ਕਈ ਵਾਰ ਆਪਾਂ। ਆਪਾਂ ਕਿੱਥੇ ਜਿਨੇ ਜਿਵੇਂ ਜਾਂਦੇ ਹਾਂ ਬੱਚੇ ਵੀ ਵਗ਼ੈਰਾ ਸਟੱਡੀ ਵਗੈਰਾ ਕਰਦੇ ਹੁੰਦੇ ਆ ਪਿੱਛੇ ਆਪਾਂ ਜਿਵੇਂ ਥੋੜਾ ਜਾ ਧੀਮੀ ਅਵਾਜ਼ 'ਚ ਕੋਈ ਮਿਊਜਿਕ ਵਗੈਰਾ ਲਗਾ ਦਿੰਦੇ ਨੇ ਬਿਲਕੁਲ ਸਲੋ ਮੋਸ਼ਨ ਵਾਲੇ । ਵੀ ਹੁੰਦੇ ਨੇ ਬੱਚਿਆਂ ਦੀ ਦਾ ਵੀ। ਪੜ੍ਹਾਈ ਵਿੱਚ ਵੀ ਕੋਂਨਸਟਰੇੇਟ ਹੋ ਜਾਂਦਾ ਹੈ। ਪਿੱਛੇ?
ਹਾਂਜੀ ਹਾਂਜੀ ਉਹ ਬਿਲਕੁਲ ਸਹੀ ਕਹਿ ਰਹੇ ਹੋ ਆਪ। ਅੱਜ ਕੱਲ੍ਹ ਨਾ ਤੁਹਾਨੂੰ ਪਤਾ ਸੈਲੂਨ ਵਗੈਰਾ। ਤੁਸੀਂ ਜਾਂਦੇ ਉਹ ਨਾ ਪਾਰਲਰ ਵਗੈਰਾ। ਉੱਥੇ ਵੀ ਲੋਕੀ ਜਦੋਂ ਫੇਸ਼ੀਅਲ। ਕਰਦੇ ਹੈ। ਵੈਕ ਤੁਸੀਂ ਦੇਖਿਆ ਹੋਣਾ ਫੇਸ਼ਅਲ ਵਗਰਾ ਕਰਦੇ ਬਿਲਕੁਲ ਸਾਇਲੈਂਟ ਪਾਣੀ ਵਾਲਾ ਮਿਊਜਿਕ ਲਗਾ ਦਿੰਦੇ ਆ।
ਹਾਂਜੀ।
ਅਸੀਂ ਪਾਣੀ ਦੇ ਕੋਲ ਬੈ ਕੇ ਫੇਸ਼ੀਅਲ ਵਗੈਰਾ ਕਰਵਾ ਰਹੇ ਹਾਂ।
ਬਿਲਕੁਲ ਬਿਲਕੁਲ ਅੱਜ ਕੱਲ। ਮਤਲਬ ਇਹਦੇ ਇਹੀ ਹੈ ਕਿ ਮਤਲਬ ਦੇਖੋ ਕਿੰਨਾ ਵਧੀਆ ਲੱਗਦਾ। ਆਪਾਂ ਸਾਡੇ ਮੂਡ ਵਗੈਰਾ ਵੀ ਠੀਕ ਹੋ ਜਾਂਦਾ ਹੈ। ਔਰ ਸਾਨੂੰ ਮਤਲਬ ਕਿੰਨਾ ਸਾਡੇ ਖ ਖੁਸ਼ ਵੀ ਕਈ ਵਾਰ ਹੁੰਦਾ ਗਾ ਅ ਸੀ ਆਪਾਂ ਨੂੰ ਕਿੰਨੀ ਖੁਸ਼ੀ ਵੀ ਮਿਲ। ਹੈ ਇਹਦੇ ਨਾਲ ਮਿਊਜਿਕ ਸੁਣਨ ਨਾਲ
ਹਾਂਜੀ ਹਾਂਜੀ ਆਪਣਾ ਫੇਵਰੇਟ ਸਿੰਗਰ ਤਾਂ ਹੋ ਬਿਲਕੁਲ ਹੀ ਖੁਸ਼ੀ ਮਿਲ ਜਾਂਦੀ ਹੈ ਬੰਦਾ ਪਾਗਲ ਹੋ ਜਾਂਦਾ ਹਾਂ ਗਾਣੇ ਲੱਗ ਰਹੇ ਮੇੜਮ
ਸਹੀ ਗੱਲ ਐਂ
ਕੀ ਤੁਸੀਂ ਐਕਸਰਸਾਈਜ਼ ਕਰਦੇ ਓ ਭਾਵੇਂ ਲੋਕੀ ਪਿੱਛੇ ਗਾਣੇ ਵਗੈਰਾ ਕਈ ਹੁੰਦੇ ਨਾ ਜਿੰਮ ਵਾਲੇ ਮਿਊਜ਼ ਵਗੈਰਾ ਲਗਾ ਲਿੰਦੇ ਆ ਪੰਜਾਬੀ ਜ਼ਿਆਦਾਤਰ
ਉਹ ਥੋੜਾ ਜਿਹਾ ਜੋਸ਼ ਆ ਜਾਂਦਾ ਨਾ ਥੋੜ੍ਹਾ ਜਿਹਾ ਜੋਸ਼ ਆ ਜਾਂਦਾ ਨਾ ਆਪਾਂ ਮਿਊਜਿਕ ਸੁਣ ਦੇ ਹਾਂ ਨਾਲ ਨਾਲ ਆਪਾਂ ਨੂੰ ਥੋੜਾ ਜਿਹਾ ਜੋਸ਼ ਵੀ ਆ ਜਾਂਦਾ ਤਾਂ ਆਪਾਂ ਫਟਾਫਟ ਐਕਸਰਸਾਈਜ਼ ਵਗੈਰਾ ਕਰਦੇ ਹਾਂ ਤਾਂ ਇੱਕ ਹੁੰਦਾ ਨਾ ਕਿ ਐਵੇਂ ਆਪਾਂ ਬੈਠੇ ਕੀ ਕਰੀਏ ਬੋਰ ਹੀ ਹੋਈ ਜਾਂਦੇ ਹਾਂ ਫਿਰ ਬੋਰ ਵੀ ਹੋ ਜਾਂਦੇ ਆ ਨਾ ਸਾਰਾ ਦਿਨ ਮਤਲਬ ਕਈ ਵਾਰ ਹੁੰਦਾ ਬੰਦਾ ਕੱਲਾ ਹੁੰਦਾ ਫੋਨ ਵੀ ਕਿੰਨਾ ਕੁਛ ਲਾਏ ਜਾਂ ਟੀ ਵੀ ਕਿੰਨਾ ਕੁ ਵੇਖੇ ਤੇ ਕਈ ਵਾਰ ਹੁੰ ਚਲੋ ਮਿਊਜ਼ਿਕ ਚਲਾ ਲੈਂਦੇ ਹਾਂ ਵੀਆ ਵੀ ਲੱਗਦਾ ਥੋੜਾ ਜਿਹਾ
ਬਿਲਕੁਲ ਐਕਸਰਸਾਈਜ਼ ਵੀ ਹੋ ਜਾਂਦੀ ਹੈ ਪਤਾ ਲ ਕਿਸ ਟਾਈਮ ਅੱਧਾ ਘੰਟਾ ਹੋ ਗਿਆ ਪੌਣਾ ਘੰਟਾ ਹੋ ਗਿਆ ਬੰਦੇ ਨਾਲ ਨਾਲ ਮਿਊਜ਼ਿਕ ਬੋਲਦੇ ਨਾਲ ਚੱਲਦੇ ਨਾਲ ਹੱਥ ਲ ਰਿਹਾਕਸ ਵੀ
ਸਹੀ ਗੱਲ ਹੈ ਰ ਕਈ ਵਾਰ ਹੁੰਦਾ ਆਪਾਂ ਸੋਨ ਸਦੇ ਟਾਈਮ ਆਪਾਂ ਲਾਈਟ ਜਾਂ ਮਿਊਜਿਕ ਚਲਾਉਦੇਾਂ ਸਾਨੂੰ ਨੀਂਦ ਵੀ ਕਿੰਨੀ ਵਧੀਆ ਆ ਜਾਂਦੀ ਹੈ
ਬੜੀ ਵਧ ਹਾਂਜੀ ਬਿਲਕੁਲ ਵਧੀਆ ਕਈ ਵਾਰੀ ਆਉਂਦੇ ਆ ਮੈਂ ਤੇ ਕੀਰਤਨ ਸੁਣ ਪਾਠ ਵਗ਼ੈਰਾ ਲਗਾ ਕੇ ਸੋਈ ਜਾਂਦੀ ਉਹ ਸਵੇਰ ਤੱਕ ਕਦੀ ਕੁਛ ਨਾ ਕੁੱਛ ਚੱਲਦਾ ਵੀ ਹੁੰਦਾ ਆ ਫੋਨ ਦੇ ਵਿੱਚ ਇੱਕ ਪਾਸੇ ਵਿਆਹ ਦਾ
ਸਹੀ ਗੱਲ ਹੈ ਨਹੀਂ ਉਹ ਤਾਂ ਹੁੰਦਾ ਹੀ ਹੈ ਕਈ ਵਾਰ ਆਪਾਂ ਸਵੇਰੇ ਉੱਠਦੇ ਹਾਂ ਤਾਂ ਆਪਾਂ ਪਾਠ ਲਾ ਲੈਂਦੇ ਹਾਂ ਨਾਲ ਨਾਲ ਚਲੋ ਆਪਦਾ ਘਰ ਦੇ ਕੰਮ ਕਰੀ ਜਾਂਦੇ ਨੇ ਨਾਲ ਨਾਲ ਪਾਠ ਸੁਣਦੇ ਨੇ ਵੀ
ਬਿਲਕੁਲ ਬਿਲਕੁਲ ਸਹੀ ਗੱਲ ਹੈ ਘਰ ਦੀ ਐਨਰਜੀ ਵਿੱਚ ਅੱਛੀ ਰਹਿੰਦੀ ਹੈ ਪੋਜ਼ਟਿਵ ਮਤਲਬ ਅੱਛੇ ਅੱਛੇ ਵਾਈਬਸ ਆਉਂਦੀ ਹੈ ਘਰੋਂ ਨੈਗੇਟਿਵਿਟੀ ਦੂਰ ਹੁੰਦੀ ਹੈ
ਬਿਲਕੁਲ ਠੀਕ ਕਿਹਾ ਤੁਸੀਂ ਆ ਤਾਂ
ਹਾਂਜੀ ਹਾਂ ਬੜਾ ਫ਼ਰਕ ਪੈ ਜਾਂਦਾ ਆ ਘਰ ਤੇ ਹੀ
ਤਾਂ ਹੁੰਦਾ ਹੀ ਆ ਆਪਾਂ ਵੀ ਛੋਟੇ ਸੀ ਤਾਂ ਮੇਰੇ ਡੈਡੀ ਵੀ ਕੀ ਕਰਦੇ ਸੀ ਕਿ ਮਤਲਬ ਸਵੇਰੇ ਉੱਠਣਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅ ਕੁਛ ਚਲਾ ਦੇਣਾ ਕੋਈ ਭਜਨ ਚਲਾ ਨੇ ਜਾਂ ਕੁਛ ਵੀ ਨਾਲ ਨਾਲ ਚਲੋ ਇਸੇ ਬਹਾਨੇ ਬੱਚਿਆਂ ਨੂੰ ਵੀ ਆਪਾਂ ਛੋਟੇ ਸੀ ਜਾਂ ਸਾਨੂੰ ਵੀ ਯਾਦ ਹੋ ਗਏ ਨੇ ਤਾਂ ਭ ਕੀ ਕੋਈ ਯਾਦ ਥੋੜ੍ਹੀ ਕਰਦਾ ਕੋਈ ਭਜਨ ਵਗੈਰਾ ਜਾਂ ਪਾਠ ਲਾ ਲਿਆ ਜਾਂ ਕੁਛ ਵੀ ਕਰ ਲਿਆ ਤਾਂ ਬੰਦਾ ਹੁੰਦਾ ਹੈ ਨਾ ਕਿ ਬੱਚੇ ਵੀ ਸੁਣ ਲੈਂਦੇ ਹੈ ਇਸੇ ਬਹਾਨੇ
ਨਦੇ ਨਾਦਾ ਯਾਦ ਹੋ ਜਾਂਦਾ ਕੁਛ ਕੁੱਛ ਲਾਈਦਾ ਨਾ ਫਿਰ ਬੱਚਾ ਆਪਣੇ ਆਪ ਨਿੱਕਾ ਬੱਚਾ ਨਾ ਗੁਣਗੁਣਾਉਂਦਾ ਆ ਕਿ ਹਾਂ ਮੈਂ ਸੁਣਿਆ ਸੀ ਯਾਦ ਹੈ ਫ ਉਹੀ ਕੁਛ ਗੁਣਗੁਣਾਉਂਦਾ ਆ
ਬਿਲਕੁਲ ਫ ਸਾਨੂੰ ਵੀ ਧਿਆਨ ਰਹਿੰਦਾ ਨਾ ਉਹ ਚੀਜ਼ ਹੁਣ ਅਸੀਂ ਵੱਡੇ ਵੀ ਹੋ ਗਏ ਹਾਂ ਤਾਂ ਸਾਡੇ ਮਾਇੰਡ ਚ ਰਹਿੰਦਾ ਸੀ ਨਹੀਂ ਸਾਡੇ ਪਾਪਾ ਐਵੇਂ ਹੀ ਕਰਦੇ ਸੀ ਸਾਡੇ ਨਾਲ ਸਵੇਰੇ ਸਵੇਰੇ ਇਸੇ ਬਹਾਨੇ ਦੇਖੋ ਬੱਚੇ ਉ ਉੱਠ ਵੀ ਜਾਂਦੇ ਸੀ ਟਾਈਮ ਨਾਲ ਔਰ ਉਹ ਮਤਲਬ ਚਲੇ ਹੁੰਦੇ ਸੀ ਤਾਂ ਸਾਡੇ ਕੰਨਾਂ ਚ ਕੁਛ ਤਾਂ ਸਾਨੂੰ ਸੁਣਾਈ ਦਿੰਦਾ ਹੀ ਸੀ ਐਵੇਂ ਤਾਂ ਹੈ ਇਹ ਨੀ ਕਿ ਬਿਲਕੁਲ ਨਹੀਂ ਸੁਣਾਈ ਦਿੰਦਾ ਬੰਦਾ ਕੁਛ ਸਮਝਦਾ ਵੀ ਹੈ ਚੀਜ਼ ਨੂੰ ਉਸ ਚੀਜ਼ ਨੂੰ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਆ ਬੜਾ ਫਰਕ ਪੈ ਜਾਂਦਾ ਇਸ ਚੀਜ਼ ਨਾਲ ਘਰ ਦੀ ਵਾਈਫ ਤੇ ਘਰ ਦੇ ਬੰਦੇ ਆ ਤੇ ਜੇ ਅਸੀਂ ਲੰਚ ਵਗ਼ੈਰਾ ਬਣਾਉਂਦੇ ਆ ਤਾਂ ਮਤਲਬ ਕੋਈ ਭੋਜਨ ਆ ਕੋਈ ਕੀਰਤਨ ਲਗਾ ਲਈਏ ਉਹ ਬਹੁਤ ਸਾਰਾ ਮਤਲਬ ਅੱਛੀ ਵਾਈਬਸ ਪੈ ਜਾਂਦੀਆਂ ਜੋ ਕੋਈ ਖਾਂਦਾ ਹੈ ਮਤਲਬ ਅੱਛਾ ਲੱਗਦਾ ਕਿ ਹਾਂ ਮਤਲਬ ਠੀਕ ਹੈ ਲੰਗਰ ਵਖਣ ਬਣ ਗਈ ਹੈ ਇਸ ਚੀਜ਼
ਸਹੀ ਗੱਲ ਹੈ ਪਰ ਉਹ ਹੁੰਦਾ ਨਾ ਕਈ ਵਾਰ ਦੇਖੋ ਇਹਦੇ ਅ ਨੁਕਸਾਨ ਵੀ ਹੈਗੇ ਕਈ ਵਾਰ ਆਪਾਂ ਦੇਖੋ ਕਈ ਕਈ ਕਈ ਜਗ੍ਹਾ ਆਪਾਂ ਜਾਂਦੇ ਆ ਕਿੰਨਾ ਲਾਊਡ ਮਿਊਜਿਕ ਚਲਿਆ ਹੁੰਦਾ ਹੈ ਉਹ ਦੇਖੋ ਸਾਡੇ ਕੰਨਾਂ ਨੂੰ ਕਿੰਨਾ ਨੁਕਸਾਨ ਕਰਦਾ ਹੈ। ਤੁਸੀਂ ਦੇਖਿਆ ਹੀ ਹੋਏਗਾ ਕਈ ਵਾਰ ਆਪਾਂ ਜਾਂਦੇ ਹਾਂ। ਕਈ ਬੱਚੇ ਹੁੰਦੇ ਨੇ ਹੈਡ ਫੋਨ ਲਾ ਕੇ ਹੀ, ਸੁਣਦੇ ਰਹਿੰਦੇ ਨੇ ਸਾਰਾ ਦਿਨ। ਉਹਦੇ ਨਾਲ ਵੀ ਦੇਖੋ, ਕਨ ਆ ਸਾਡੇ। ਕੰਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ, ਔ ਚੀਜ਼ ਵੀ ਸਾਡੇ ਲਈ ਵਧੀਆ ਨੀ ਹੈ ਨਾ।
ਚੌਵੀ ਘੰਟੇ ਹਾਂਜੀ ਨਹੀਂ ਲਗਾਉਣਾ ਚਾਹੀਦਾ ਮਸਾਂ ਇੱਕ ਦੋ ਘੰਟੇ ਲਈ ਠੀਕ ਜੇ ਤੁਹਾਨੂੰ ਕੰਮ ਚ ਹੈਲਪ ਕਰੇ ਤਾਂ ਠੀਕ ਹੈ, ਕੰਮ ਵਾਸਤੇ ਕਰੋ, ਸਟੱਡੀ ਵਾਸਤੇ ਕਰੋ, ਬਟ ਇਤਨਾ ਨਹੀ ਕੀ ਚੋਵੀ ਘੰਟੇ ਮਿਊਜ਼ਿਕ ਸੁਣ ਰਹੇ ਔ ਲਗਾ ਕੇ, ਫਿਰ ਕੰਮ ਤੇ ਅਸਰਪੈਂਦਾ ਉਸ ਚੀਜ਼ ਦਾ।
ਔ ਫਿਰ ਦੇਖੋ ਟਾਈਮ ਦੀ ਵੀ ਤਾਂ ਆਪ ਸਾਡੀ ਬਰਬਾਦੀ ਹੁੰਦੀ ਹੈ ਨਾ ਉਹਦੇ ਨਾਲ ਕੀ ਆਪਾਂ ਸਾਰਾ ਦਿਨ ਹੀ ਅਗਰ ਮਿਊਜ਼ਿਕ, ਚਲੋ ਥੋੜੀ ਦੇਰ ਲਈ ਆਪਾਂ ਸੁਣਦੇ ਹ ਤਾਂ ਉਹ ਕੋਈ ਗੱਲ ਨੀ ਇੱਕ ਡੇਢ ਘੰਟਾ ਸੁਣ ਲਿਆ ਦੋ ਘੰਟੇ ਸੁਣ ਲਏ, ਵਧੀਆ। ਚੀਜ਼ ਵਧੀਆ ਹੈ, ਚਲੋ ਸਵੇਰੇ ਥੋੜ੍ਹੀ ਦੇਰ ਸੁਣ ਲਿਆ।
ਬਿਲਕੁਲ
ਥੋੜ੍ਹੀ ਦੇਰ, ਪਰ ਅਗਰ ਅ ਆਪਾਂ ਜ਼ਿਆਦਾ ਸੁਣਦੇ ਹੈ, ਤਾਂ ਵੀ ਉਹਦੇ ਨਾਲ ਵੀ ਸਾ ਦੇਖੋ ਟਾਈਮ ਦੀ ਵੀ ਕਿੰਨੀ ਬਰ ਬਾਦੀ ਹੁੰਦੀ ਹੈ।
ਤੁਸੀ ਅੱਛੇ ਆ ਰਹੇ, ਕੁਛ ਗਲਤ ਵੀ ਆ ਰਹੇ ਨੇ, ਮਤਲਬ ਜਿਵੇਂ ਕਿ ਜੋ ਬੱਚੇ ਨੂੰ ਨਹੀਂ ਦੇਖਣਾ ਚਾਹੀਦੇ, ਮਿਊਜ਼ਿਕ ਚ ਊਨਾਨੇ ਨਾ ਕੁਛ ਐਸੇ ਕੱਪੜੇ ਪਾਏ ਹੁੰਦੇ ਆ, ਕੁਛ ਐਸੇ ਵਿੱਚ ਬੋਲ ਹੋ ਜਾਂਦੇ ਨਾ ਕਿ ਕਈ ਬੱਚੇ, ਫੇਰ ਮਿਊਜਿਕ ਉਹ ਸੁਣਨਾ ਪਸੰਦ ਪਸੰਦ ਕਰਦੇ ਹੋ, ਤੇ ਅੱਛਾ ਲੱਗਦਾ, ਮਤਲਬ ਕੀ ਸੁਣ ਰਿਹਾ ਇਨਸਾਨ ਹਜੇ ਪੰਜਾਬੀ ਗਾਣੇ ਇਤਨਾ ਨਹੀ ਹੈ, ਔ ਮਤਲਬ ਜਿਆਦਾ ਸਿੱਖੀ ਬਾਰੇ, ਜਾਂ ਮਤਲਬ ਕੁਛ ਹੋਰ ਬਾਰੇ ਦੱਸਿਆ ਗਿਆ, ਪਰ ਔਦੇ ਚ ਮਤਲਬ ਇਤਨੇ ਸ਼ੋਰਟ ਕੱਪੜੇ ਨਹੀਂ ਪਾਉਦੇ ਹੈ। ਸਿੰਪਲ ਸੂਟ ਹੋ ਗਿਆ ਹੈਨਾ ਸਲਵਾਰ ਸੂਟ ਹੋ ਗਿਆ, ਫਰੋਕ ਸੂਟ ਹੋ ਗਿਆ, ਲੋਂਗ ਫਰੋਕ ਹੋ ਗਈ ਹੈ। ਗਾਣੇ ਨੇ ਐਸੇ
ਕਈ ਦੇਖੇ ਆ ਆਪਾਂ ਗਾਣੇ, ਔਦੇ ਚ ਮਤਲਬ ਔਨਾਂਨੇ ਵੈਸਟਰਨ ਆਊਟਫਿਟ ਪਾਈ ਹੁੰਦੇ ਨੇ ਕਿਹੜੇ ਚਿੜੇ ਹੁੰਦੇ ਨੇ, ਆਪਾਂ ਆਪਦੀ ਫੈਮਿਲੀ ਨਾਲ ਬਹਿ ਕੇ ਵੀ ਨਹੀਂ ਵੀ ਸਕਦੇ, ਕਈ ਗਾਣੇ ਇਵੇਂ ਜਿਹੇ ਹੁੰਦੇ ਨੇ, ਦੇਖੋ ਅ ਆਪਾਂ ਦੇ ਕਈ ਵਾਰ ਹੁੰਦੇ ਕਈ ਸਾਡੇ ਨਾਲ ਬਜ਼ੁਰਗ ਵੀ ਬੈਠੇ ਹੁੰਦੇ ਨੇ, ਆਪਦੇ ਘਰ ਦੇ ਵੱਡੇ ਵੀ ਬੈਠੇ ਹੁੰਦੇ ਨੇ, ਤਾਂ ਆਪਾਂ ਉਹਨਾਂ ਦੇ ਨਾਲ ਉਹ ਮਊਜ਼ਿਕ ਨਹੀਂ ਸੁਣ ਸਕਦੀ । ਔ ਚੀਜ਼ ਤਾਂ ਚਲੋ ਵਧੀ ਵਧੀਆ ਨੀ ਹੁੰਦੀਆਂ ਆਪਸ ਚ ਹਸਬੈਂਡ ਵਾਈਫ ਜੋ ਮਰਜੀ ਗਾਣੇ ਸੁਣੇ, ਜੋ ਮਰਜੀ ਦੇਖਣ ਪਰ ਇਹ ਹੁੰਦਾ ਫੈਮਿਲੀ ਦੇ ਨਾਲ ਅਗਰ ਅਪ ਟਾਈਮ ਸਪੈਂਡ ਕਰਨਾ ਵਧੀਆ, ਅਗਰ ਆਪਾਂ ਕਿੱਥੇ ਗਏ ਆ, ਓਥੇ ਲਾਊਡ ਮਿਊਜਿਕ ਚਲਿਆ ਹੋਏ ਕਿੰਨਾ ਸਾਨੂੰ ਵੀ ਲੱਗਦਾ ਕਿ ਆਪ ਆਪਾਂ ਆਪਸ ਚ ਕੋਈ ਗੱਲ ਨਹੀਂ ਕਰ ਸਕਦੇ, ਕੁਛ ਨੀ ਆ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਅੱਜ ਕਲ ਗਾਣੇ ਵੀ, ਐਸੇ ਗਾਣੇ ਸਭ ਤੋਂ ਅੱਛੇ ਲੱਗਦੇ ਸਤਿੰਦਰ ਸਰਤਾਜ ਦਾ, ਅੱਜ ਤੱਕ ਐਸਾ ਕੋਈ ਗਾਣਾ ਨੀ ਆਇਆ, ਜੋ ਅਸੀਂ ਫ਼ੈਮਲੀ ਨਾਲ ਬਹਿ ਕੇ ਦੇਖ ਨਾ ਸਕੀਏ।
ਨਹੀਂ ਉਹ ਤਾਂ ਹੁੰਦਾ ਹੀ ਹੈ ਦੇਖੋ ਉਹ ਵਧੀਆ ਵੀ ਲੱਕ ਲੱਗਦੇ ਨੇ ਸੁਣਨ ਚ ਵੀ ਵੀ
ਬਹੁਤ ਬੜੇ ਬੜੇ ਬੜੇ ਅੱਛੇ ਗਾਣੇ ਗਾਉਂਦੇ ਨੇ ਮੈਂ ਮਤਲਬ ਮ ਮੈਂ ਓਹਨਾ ਦੀ ਹੀ ਸੁਣਦੀ ਹਾਂ ਮੈਨੂੰ ਸਰਤਾਜ ਦੇ ਗਾਣੇ ਬੜੇ ਅੱਛੇ ਲੱਗਦੇ ਆ
ਹਾਂ ਉਹ ਦੇਖੋ ਕੋਈ ਉਹ ਇੱਕ ਕਈ ਵਾਰ ਹੁੰਦਾ ਨਾ ਕੋਈ ਗਾਣਾ ਹੁੰਦਾ। ਜਿਹੜਾ ਸਾਨੂੰ ਮੋਟੀਵੇਟ ਵੀ ਕਰਦਾ। ਉਸ ਕੰਮ ਲਈ ਕਈ ਕੰਮ ਲਈ ਮੋ ਮਵੇਟ ਵੀ ਕਰਦਾ ਉਹਦੇ ਚਵੇ ਜ ਸੀਨ ਵਗੈਰਾ ਪਾ ਦਿੰਦੇ ਨੇ ਜਿਵੇ ਓਦੇ ਨਾਲ ਸਾਨੂ ਮੋਟੀਵੇਸ਼ਨ ਮਿਲਦੀ ਆ ਕੰਮ ਕਰਨ ਦੀ। ਜਾਂ ਫੈਮਲੀ ਦੇ ਲਈ ਵੀ ਹੁੰਦੇ ਨੇ ਕਈ ਤੁਸੀਂ ਵੇਖਿਆ ਹੋਏ ਕਿ ਮਤਲਬ ਹੁੰਦੇ ਨੇ ਸਾਡੇ ਸਮਾਂ ਫੈਮਿਲੀ ਦੇ ਉੱਪਰ ਵੀ ਡਿਪੈਂਡ ਹੁੰਦੇ ਨੇ।
ਹਾਂਜੀ ਬਿਲਕੁਲ ਸਹੀ ਕਿਹਾ ਜ ਗਾਣੇ ਸਾਨੂੰ ਸਹੀ ਸੁਣ ਣੇ ਚਾਹੀਦੇ ਮਤਲਬ ਗੰਦੇ ਵਰਾ ਗਾਣੇ ਵੀਡੀਓ ਵ ਅੱਜ ਕਲ ਨੇ ਬਹੁਤ ਗਾਣੇ ਵੀਓ ਪਾਤੇ ਜੋ ਬੱਚੇ ਸਾਮ੍ਹਣੇ ਦੇਖ ਹੀ ਨੀ ਸਕਦੇ ਆ। ਫੈਮਲੀ ਸਾਹਮਣੇ ਨਹੀਂ ਦੇਖ ਸਕਦੇ ਆ
ਨਹੀਂ ਅੱਜ ਕੱਲ ਤਾਂ ਵੈਸੇ ਦੇਖੋ ਆਪਾਂ ਜਿਹੜੇ ਗਾਣੇ ਸੁਣਦੇ ਹਾਂ ਆਪਾਂ ਇਹੀ ਹੁੰਦਾ ਕਿ ਚਲੋ ਆਪਣੀ ਫੈਮਿਲੀ ਦੇ ਨਾਲ ਬੈ ਕੇ ਮਤਲਬ ਇੱਕ ਇੰਜੋਏਮੈਂਟ ਲਈ ਸੁੁੰਨਦੇ ਆ ਆਪ ਦੇ ਮਨੋਰੰਜਨ ਲਈ ਕਿ ਸਾਡਾ ਵੀ ਇੰਜੋਏਮੈਂਟ ਵੀ ਹੋ ਜਾਂਦਾ। ਥੋੜਾ ਜਿਹਾ ਫੈਮਿਲੀ ਨਾਲ ਔਰ ਟਾਈਮ ਸਪੈਂਡ ਵੀ
ਹਾਂਜੀ ਉਹੀ ਤੇ ਟਾਈਮ ਮਿਲਦਾ ਨੇ ਕਿ ਕੋਈ ਕਿੱਧਰੇ ਬਿਜੀ ਹੈ ਕੋਈ ਕਿਧਰੇ ਬਿਜੀ ਹੈ ਅੱਜ ਕੱਲ ਹਰ ਬੰਦਾ ਬਿਜੀ ਹੈਗਾ ਇਹੀ ਕਿਸੇ ਰੋਟੀ ਖਾਣ ਲ ਟਾਈਮ ਮਿਲਦਾ ਕਿ ਚੱਲ ਹਾਂ ਚੱਲ ਕੁਛ ਸੁਣ ਲਈਏ ਤੇ ਫੇਰ ਉਸ ਚ ਵੀ ਉਹ ਚੀਜ਼ ਆ ਜਾਵੇ ਤਾਂ ਫਿਰ ਦਿੱਕਤ ਹੋ ਜਾਂਦੀ ਹੈ।
ਜਿਵੇਂ ਆਪਾਂ ਬਾਹਰ ਰੋਟੀ ਖਾਣ ਜਾਂਦੇ ਹਾਂ । ਕਈ ਵਾਰ ਆਪਾਂ ਫੈਮਲੀ ਨਾਲ ਉੱਥੇ ਕਿੰਨਾ ਮਿਊਜਿਕ ਚਲਿਆ ਹੁੰਦਾ ਲਾਈਟ ਜਾ । ਕਿੰਨਾ ਵਧੀਆ ਲੱਗਦਾ ਹੈ ਉਥੇ ਦਾ ਐਟਮੋਸਫੇਅਰ ਸਾਨੂੰ। ਉਹਦੇ ਨਾਲ ਸਾਨੂੰ ਪੋਜ਼ਟਿਵ ਵਾਈਬਸ ਆਉਂਦੀ ਹੈ ਸਾਡੇ ਅੰਦਰ।
ਉੱਠਣ ਦਾ ਹੀ ਮਨ ਨੀ ਕਰਦਾ ਸਾਡਾ, ਫਿਰ ਉੱਥੋਂ ਨਹੀਂ ਅਸੀਂ ਕੁਝ ਹੋਰ ਮੰਗਾ ਕੇ ਬੈਠੇ ਹੀ ਰਹਿੰਦੇ ਰੋ ।
ਸਹੀ ਸਹੀ ਸਹੀ ਗੱਲ ਏ। ਨਹੀਂ ਵਧੀਆ ਵੀ ਲੱਗਦਾ ਦੇਖੋ। ਕਿੰਨਾ ਜ਼ਿਆਦਾ ਆਪਾਂ ਲੋਕਾਂ ਨੂੰ
ਬਹੁਤ ਅੱਛਾ ਲੱਗਦਾ ਏ। ਤੁਹਾਡਾ ਫੇਵਰੇਟ ਗਾਣੇ ਤੁਸੀਂ ਕਿਹੜੇ ਸੁਣਦੇ ਹੋ ਅੱਜ ਕੱਲ?
ਮੈਂ ਤਾਂ ਖੇਰ ਕੋਈ ਵੀ ਸੁਣ ਲੈਂਦੀ ਹਾਂ। ਪੰਜਾਬੀ ਵੀ ਸੁਣ ਲੈਂਦੀ ਹਾਂ । ਸਾਰੇ ਸੁਣ ਲੈਂਦੀ ਹਾਂ ਐਵੇਂ ਜਾ ਕੁੱਝ ਵੀ ਹੈ।
ਫੇਵਰੇਟ ਸਿੰਗਰ ਕਿ ਹਾਂ ਇਹਦੇ ਗਾਣੇ ਮੈ ਮਤਲਬ । ਅੱਛੇ ਲੱਗਦੇ ਹੈ । ਮੇਰਾ ਮੋਟੀਵੇਸ਼ਨ ਸਿੰਗਰ ਐਹੀ ਹੈ।
ਮੈਂ ਤਾਂ ਕਿਹੜੇ ਵੀ ਸਰਤਾਜ ਦੇ ਵੀ ਸੁਣ ਲੈਂਦੀ ਹਾਂ । ਐਵੇਂ ਕੁਝ ਨੀ ਹੈ ।ਅ ਸਿੱਧੂ ਮੂਸੇਵਾਲੇ ਦੇ ਵੀ ਕਿਹੜੇ ਵੀ ਮਤਲਬ ਕੋਈ ਵੀ ਸਿੰਗਰ ਹੋ ਜਿਹੜਾ ਵਧੀਆ ਹੋਏ ਤਾਂ ਉਹਦੇ ਸੁਣ ਲ ਜਿਹੜਾ ਗਾਣਾ ਵਧੀਆ ਲੱਗਦਾ ਨਾ ਮਤਲਬ ਆਪਾਂ ਸੁਣਦੇ ਹਾਂ। ਇੱਕ ਦੋ ਵਾਰੀ ਤਾਂ ਕਈ ਵਾਰ ਹੁੰਦਾ ਸਾਡੇ ਸੁਣਦੇ ਰਹਿ। ਸਾਡੀ ਜ਼ੁਬਾਨ ਚ ਉਹ ਗਾਣਾ ਬਾਰ-ਬਾਰ ਉਹੀ ਚੀਜ਼ ਆਉਂਦੀ ਰਹਿੰਦੀ ਹੈ।
ਦੁਬਾਰਾ ਸੁਣੀਆਂ ਵੀਡੀਓ ਵੇਖੀ ਸੀਗੀ ਐਸਾ ਹੁੰਦਾ ਹੈ ਕੁਝ ।
ਹਾਂਜੀ-ਹਾਂਜੀ।
ਹਾਂਜੀ ਕਰਦੀ ਮੈਂ ਵੀ ਸ ਸੁਣਦੀ ਹਜੀ ਮੈਨੂੰ ਵੀ ਅੱਛਾ ਲੱਦਾ ਓ ਜੀ ਸਤਿ ਸ੍ਰੀ ਅਕਾਲ।